ਹੈਲੋ। ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ ਹੋਰ ਕੀ ਹਾਲ ਚਾਲ ਨੇ ਵੀਰ ਜੀ। ਵਧੀਆ ਜੀ ਵਧੀਆ। ਸਭ ਵਧੀਆ ਜੀ- ਸਭ ਵਧੀਆ, ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ?
ਹਾਂਜੀ, ਸਭ ਠੀਕ ਭਾਜੀ ਥੋੜ੍ਹਾ ਤੇਜ ਬੋਲਣਾ।
ਠੀਕ ਹੈ-ਠੀਕ ਹੈ ਵੀਰੇ, ਹੋਰ ਸੁਣਾਓ ਕੀ ਚੱਲ ਰਿਹਾ ਅੱਜ- ਕੱਲ?
ਬਸ ਕ੍ਰਿਕਟ ਵਗੈਰਾ ਖੇਡਣ ਜਾ ਰਹੇ ਅੱਜ-ਕੱਲ੍ਹ ਤੁਹਾਨੂੰ ਪਤਾ ਹੀ ਹੈ ਕ੍ਰਿਕਟ ਦਾ ਕਰੇਜ ਕਿੰਨਾ ਹੋ ਗਿਆ।
ਹਾਂਜੀ-ਹਾਂਜੀ, ਕ੍ਰਿਕਟ ਦਾ ਕਰੇਜ਼ ਤੇ ਪੂਰਾ ਹੈ ਵੀਰੇ ਦੇਖੋ। ਅੱਜ-ਕੱਲ੍ਹ ਹਰੇ ਇੱਕ ਬੰਦਾ, ਹਰ ਇੱਕ ਗਲੀ, ਹਰੇਕ ਮਹੱਲੇ 'ਚ ਕ੍ਰਿਕਟ ਚੱਲਦਾ ਪਿਆ ਕੋਈ ਛੋਟਾ-ਛੋਟਾ ਬੱਚਾ ਬੱਚਾ ਹੋਏ, ਚਾਹੇ ਵੱਡਾ ਹੋਏ ਸਾਰੇ ਅੱਜ-ਕੱਲ ਕ੍ਰਿਕਟ ਦੇ ਪੂਰੇ ਫੈਨ ਹੈਗੇ ਨੇ।
ਉਹ ਤਾਂ ਗੱਲ ਹੈਗੀ ਦੇਖੋ। ਬੱਚਿਆਂ ਨੂੰ ਜ਼ਿਆਦਾਤਰ ਹੁਣ ਪਿਆਰ ਹੋ ਗਿਆ ਕ੍ਰਿਕਟ ਨਾਲ। ਬੱਚੇ ਅੱਜ ਕੱਲ੍ਹ ਖੇਡਦੇ ਨੇ ਜਾਦਾਤਰ ਕ੍ਰਿਕਟ।
ਬਿਲਕੁਲ ਜੀ ਬਿਲਕੁਲ ਬਟ ਇੱਕ ਚੱਕਰ ਹੈ ਨਾ ਦੇਖ ਖੋ ਐਸੀ ਕ੍ਰਿਕਟ ਇਚ ਹੀ ਸਭ ਤੋਂ ਜ਼ਿਆਦਾ ਕੋਂਪੀਟੀਸ਼ਨ ਹੈਗਾ ਇੱਕ ਨਜ਼ਰ ਤੋਂ ਦੇਖਿਆ ਜਾਏ ਤਾਂ।
ਸਹੀ ਗੱਲ ਹੈ ਕ੍ਰਿਕਟ ਇਸ ਤਾਂ ਅੱਜ ਕੱਲ੍ਹ ਦੇਖੋ ਜਿਹਦੇ ਕੋਲ ਟੈਲੈਂਟ ਹੈਗਾ ਵਧੀਆ ਟੈਲੈਂਟ ਹੈਗਾ ਉਹ ਬਚਪਨ ਤੋਂ ਹੀ ਮਤਲਬ ਕ੍ਰਿਕਟ ਖੇਲ ਰਿਹਾ ਹੈ। ਆਪਣੇ ਪੈਸ਼ਨ ਨੂੰ ਫੋਲੋ ਕਰ ਰਿਹਾ ਤੇ ਉਹਦੇ ਘਰ ਦੇ ਵੀ ਉਹਦੇ ਪੈਸ਼ਨ ਨੂੰ ਫੋਲੋ ਕਰਵਾ ਰਹੇ ਨੇ ਉਹਨੂੰ।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
ਤੇ ਉਹ ਬੰਦਾ ਵੀ ਪੂਰੀ ਮਿਹਨਤ ਕਰ ਰਿਹਾ ਅਗਰ ਸਾਰਾ-ਸਾਰਾ ਦਿਨ ਮਿਹਨਤ ਕਰ ਰਿਹਾ ਪ੍ਰੇਕ ਟਿਸ ਕਰ ਰਿਹਾ ਰੋਜ਼ ਹਰ ਹਫ਼ਤੇ ਪ੍ਰੈਕਟਿਸ ਕਰਕੇ ਅਗਲਾ ਮੈਚ ਵਗੈਰਾ ਖੇਲਣ ਜਾਂਦਾ ਕਿਧਰੇ ਤਾਂ ਉਹ ਤਾਂ ਫਿਰ ਪਰਫੋਰਮ ਵਧੀਆ ਕਰਦਾ ਹੀ ਹੈ ਆਪਣੀ ਟੀਮ ਨੂੰ ਜਤਾਉਣ ਵਾਸਤੇ ਹਰ ਕੋਈ ਬੰਦਾ ਜ਼ੋਰ ਲਾਦਾ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਕਹਿ ਰਹੇ ਵੀਰੇ। ਹੁਣ ਦੇਖੋ ਵੀਰ ਐਵੇਂ ਹੀ ਹੈਗ ਨਾ ਦੇਖੋ ਟੀਮ ਵਰਕ ਜ਼ਰੂਰੀ ਹੁੰਦਾ ਇਸ ਗੇਮ ਵਿੱਚ ਤੇ ਦੇਖੋ। ਇਹ ਗੇਮ ਇਸ ਤਰ੍ਹਾਂ ਦੀ ਅੱਗੀ ਜਗੀ ਇੱਕ ਬੰਦੇ ਦੀ ਕਮੀ ਤੋਂ ਹੀ ਬੰਦਾ ਮੈਚ ਹਾਰ ਜਾਂਦਾ ਚਾਹੇ ਇੱਕ ਵੀ ਬੰਦਾ ਮਤਲਬ ਗ਼ਲਤ ਕਰੇਗਾ ਜਿਵੇਂ ਦੇਖੋ
ਸਹੀ ਗੱਲ ਹੈ ਇਧਰ ਨਾ ਟੀਮ ਨੂੰ ਯੂਨਿਟੀ ਬਣਾ ਕੇ ਚੱਲਣੀ ਚਾਹੀਦੀ ਹੈ ਦੇਖੋ ਕੱਲਾ ਬੈਟਸਮੈਨ ਤਾਂ ਨਹੀਂ ਮੈਚ ਜਿਤਾ ਸਕਦਾ ਨਾ ਹੀ ਬੋਲਰ ਇਕੱਲਾ ਮੈਚ ਜਿਤਾ ਸਕਦਾ।
ਉਹ ਤੇ ਚਲੋ ਦੇਖੋ ਕਈ ਕਦਾਰ ਕੋਈ ਕਈ ਕਦਾਰ ਕੋਈ ਚੱਲ ਜਾਂਦਾ ਤੇ ਉਹ ਗੇਮ ਗੱਲ ਅਲੱਗ ਹੋ ਜਾਂਦੀ ਹੈ ਦੇਖੋ। ਇੱਕ ਤਰਫਾ ਕਰਨ ਵਾਲੇ ਹੁੰਦੇ ਨੇ ਜਿਵੇਂ ਕਈ ਬੰਦੇ। ਬਟ ਹਰ ਬਾਰ ਦੇਖੋ ਕੋਈ ਵੀ ਐਵੇਂ ਦਾ ਨੀ ਹੁੰਦਾ ਕੋਈ ਵੀ ਐਵੇਂ ਜਿਹਾ ਬੰਦਾ ਨੀ ਹੈਗਾ ਜਿਹੜਾ ਹਰ ਬਾਰ ਚੱਲੇ ਜਾਂ ਹਰ ਵਾਰ ਇੱਕ ਤਰਫਾ ਮੈਚ ਜਿਤਾ ਦੇ।
ਸਹੀ ਗੱਲ ਉਹ ਤਾਂ ਦੇਖੋ ਜੀ ਹਰ ਵਾਰ ਤਾਂ ਕੋਈ ਬੰਦਾ ਚੱਲ ਹੀ ਨੀ ਸਕ ਹੁਣ ਤੁਸੀਂ ਵੱਡੇ ਤੋਂ ਵੱਡਾ ਕ੍ਰਿਕਟਰ ਲਾਲੋ। ਵਿਰਾਟ ਕੋਹਲੀ ਵੀ ਹਰ ਮੈਚ ਇਚ ਤਾ ਨੀ ਚੱਲਦਾ। ਨਾ ਹੀ ਰੋਹਿਤ ਸ਼ਰਮਾ ਹਰ ਮੈਚ ਚਲੇਗਾ, ਨਾ ਹੀ ਬੁਮਰਾਹ ਹਰ ਮੈਚ ਚਿਰ ਵਿਕਟ ਲਏਗਾ।
ਵੀਰੇ ਦੇਖੋ ਚੱਲ ਵੀ ਜੇਗਾ ਤੇ ਉਸ ਗੱਲ ਦਾ ਤੇ ਉਹ ਹੋਇਆ ਨਾ ਕਿ ਦੇਖੋ ਕਿ ਸਾਹਮਣੇ ਵਾਲੀ ਟੀਮ ਵਿੱਚ ਵੀ ਉਹਨਾਂ ਦੇ ਬਰਾਬਰ ਦੇ ਪਲੇਅਰ ਹੈਗੇ ਨੇ। ਸਾਹਮਣੇ ਵਾਲੀ ਟੀਮ ਉਹਨਾਂ ਦੇ ਬਰਾਬਰ ਦੇ ਪਲੇਅਰ ਹੈਗੇ ਨੇ ਜਿਹੜੇ ਉਹਨਾਂ ਵਰਗੇ ਉਹਨਾਂ ਜਿੰਨੇ ਰਨ ਮਾਰ ਸਕਦੇ ਨੇ ਉਹਨਾਂ ਜਿੰਨੀਆਂ ਵਿਕ ਲੈ ਸਕਦੇ ਨੇ।
ਸਹੀ ਗੱਲ ਉਹੀ, ਓਹੀ ਤਾਂ ਦੇਖੋ ਜੀ ਹਾਂ ਅੱਜ ਕੱਲ ਕੰਪੀਟੀਸ਼ਨ ਇੰਨਾ ਵੱਧ ਗਿਆ ਤੁਹਾਡੇ ਤੋਂ ਵੀ ਵਧੀਆ-ਵਧੀਆ ਪਲੇਅਰ ਅੱਗੇ ਖੜੇ ਨੇ ਤੁਹਾਡੇ ਦੇ ਬਰਾਬਰ ਪਲੇਅਰ ਅੱਗੇ ਖੜੇ ਨੇ।
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਕਹ ਰਹੇ ਹੋ ਵੀਰੇ ਮਤਲਬ ਇੱਕ ਤੋਂ ਇੱਕ ਵੱਧ ਕੇ ਪਲੇਅਰ ਹੈਗਾ। ਮਤਲਬ ਤੁਸੀਂ ਕਿਸੇ ਦੀ ਗੇਮ ਉੱਤੇ ਉਹ ਨਹੀਂ ਕਰ ਸਕਦੇ ਕਿ ਬਈ ਹਾਂ ਕਿਸੇ ਨੂੰ ਵੇਖ ਕੇ ਤੁਸੀਂ ਜੱਜ ਨਹੀਂ ਕਰ ਸਕਦੇ ਕਿ ਇਹਂ ਇਹ ਵਧੀਆ ਨਹੀਂ ਖੇਲ ਸਕਦਾ ਇਹ ਵਧੀਆ ਖੇਲਦਾ ਹੋਣਾ ਹੈ ਜੋ ਵੀ ਗੱਲ ਐ। ਕਿ ਜਿਹੜਾ ਅੰਦਰ ਅੰਦਰ ਉਹਦੇ ਪੋਟੈਂਸ਼ੀਅਲ ਹੈਗੇ ਉਹ ਡਿਫਰੈਂਟ ਹੈਗੇ ਹੈ ਉਹਨੂੰਸੀਂ ਬੁੰਚਾ ਵੀ ਨਹੀਂ ਸਕਦੇ ਜਿਹੜਾ ਪ
ਹਾਂ ਹੁਣ ਹੁਣ ਤੁਸੀਂ ਦੇਖ ਦੇਖ ਸਕਦੇ ਹੋ ਜਿਵੇਂ ਵੈਭਵ ਸੁਰਵੰਸ਼ੀ ਸੀ ਤੇ ਜਦੋਂ ਰੋਲ ਚੈਲਜ ਰੋਲ ਰਾਜਸਥਾਨ ਰੋਲ ਨੇੈ ਨੂੰ ਖ਼ਰੀਦਿਆ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਨੂੰ ਉਹ ਥੋੜ੍ਹਾ ਨਾ ਪਤਾ ਸੀ ਕਿੰਨਾ ਵਧੀਆ ਸਾਡੀ ਟੀਮ ਚ ਖੇਲ ਜੇਗਾ। ਯਾ ਮਤਲਬ, ਹਾਂ ਉਹਨਾਂ ਨੇ ਵੀ ਰਿਸਕ ਲਿੱਤਾ। ਹਾਂ।
ਬਿਲਕੁਲ ਸਹੀ ਕਹਿ ਰਹੇ ਹੋ ਉਹਦੀ ਗੇਮ ਵੇਖੀ ਉਹਨਾਂ ਨੇ ਜਦ ਨੋਰਮਲ ਛੋਟੇ ਮੋਟੇ ਟੂਰਨਾਮੈਂਟਾਂ ਚ ਤੇ ਜਦ ਉਹਨਾਂ ਨੇ ਦੇਖਿਆ ਕਿ ਹਾਂ ਯਾਰ ਥੋੜ੍ਹਾ ਤੇ ਵਧੀਆ ਕਰ ਰਿਹਾ ਫਿਰ ਉਹਨਾਂ ਨੇ ਸੋਚਿਆ ਆਪਣਾ ਕਿ ਹਾਂ ਯਾਰ ਚੱਲ ਠੀਕ ਹੈ ਇੱਕ ਵਾਰੀ ਲੈ ਕੇ ਦੇਖਦੇ ਹਾਂ।
ਦੋ ਮੈਚਾਂ ਵਿੱਚ
ਲਾ ਲੋ ਚਲੋ
ਸਹੀ ਗੱਲ ਏ ਉਹਨਾਂ ਨੇ ਇੱਕ ਦੋ ਮੈਚੇ ਚ ਉਹਨੂੰ ਟਰਾਈ ਕਰਾਇਆ ਖੇਲਣ ਦਾ ਤੇ ਪਹਿਲੇ ਮੈਚ ਤਾਂ ਦੇਖੋ ਮਤਲਬ ਥੋੜ੍ਹਾ ਵਧੀਆ ਖੇਲਿਆ ਤੀਹ ਚਾਲੀ ਰਨ ਮਾਰ ਤੇ ਅਗਲੇ ਮੈਚ ਚ ਬੰਦੇ ਨੇ ਉਹਨਾਂ ਨੂੰ ਫਾਸਟਸਟ ਹੰਡਰਡ ਮਾਰ ਕੇ ਦਿੱਤੀਈ ਟੀਮ ਨੂੰ
ਹਾਂਜੀ ਹਾਂਜੀ ਬਹੁ ਸਹੀ ਕਹਿ ਰਹੇ ਹੋ ਕਿ ਜੇ
ਉਓਧਰੋਂ ਵਿਸ਼ਵਾਸ ਹੋ ਗਿਆ ਦੇ ਤੇ ਬਈ ਇਹ ਸਾਡਾ ਮਤਲਬ ਪੱਕ ਹੈਗਾ ਪਲੇਅਰ ਫੇਿਰ ਉਹਨਾਂ ਨੇ ਇੱਕ ਓਪਨਰ ਟਰੇਡ ਕਰਤਾ ਕਿਸੇ ਹੋਰ ਟੀਮ ਵਿੱਚ ਫੇਿਰ ਉਹ ਪੱਕਾ ਕਰਤਾ ਆਪਣੀ
ਹਾਂਜੀ ਹਾਂਜੀ
ਹੁਨ ਦੇਖ ਸਕਦੇ ਹੋ ਪਿਛਲੇ ਸਾਲ ਉਹਦਾ ਡੈਬਿਊ ਸੀ ਇਸ ਸਾਲ ਉਹਹਨੇ
ਓਰੇਂਜ ਕੈਬ ਵੀ ਲਿੱਤੀ ਹੈ ਸਭ ਤੋਂ ਜ਼ਿਆਦਾ ਰਨ ਸੀ ਅਤੇ ਕ੍ਰੀਿਸ ਗੇਲ ਦਾ ਵੀ ਰਿਕਾਰਡ ਤੋੜਦਾ ਛੱਕਿਆਂ ਦਾ ਅਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਸਿਰਫ ਕ੍ਰਿਸ ਗੇਲ ਤੋਂ ਇੱਕ ਛੱਕਾ ਦੂਰ ਰਹਿ ਗਿਆ ਸੀ ਉਹ ਵੀ ਰਿਕਾਰਡ ਟੁੱਟ ਜਾਂਦਾ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਿਹਾ
ਹੁਣ ਅੱਜ ਜਿਵੇਂ ਮੈਚ ਹੈਗਾ ਇੰਡੀਆ ਤੇ ਇੰਗਲੈਂਡ ਦਾ ਹਰ ਕੋਈ ਵੈਵ ਸੂਰਵੰਸ਼ੀ ਨੂੰ ਖੇਲਦੇ ਹੋਏ ਦੇਖਣਾ ਚਾਹੁੰਦਾ ਹੈ
ਹਾਂਜੀ ਉਹ ਬਸ ਇਹ ਵੇਖਣਾ ਚਾਹੁੰਦੇ ਨੇਹੇ ਕਿ ਚੱਲ ਵੇਖਿਆ ਕਿ ਸਾਰੇ ਆਈ ਪੀ ਐਲ ਇਸਥ ਜਿਹੜੇ ਚੱਲੇ ਸੀ ਉਹ ਤੇ ਫਲੋਪ ਹੋ ਗਏ ਨੇ ਹੁਣ ਬਾਬ ਸੂਰਯਵੰਸ਼ੀ ਦੀ ਗੇਮ ਵੇਖਣਾ ਚਾਹੁੰਦੇ ਨੇ ਕਿ ਉਹ ਜਿਹੜਾ ਆਈ ਪੀ ਐੱਲ ਵਿੱਚ ਖੇਲ ਰਿਹਾ ਸੀ ਕਿ ਉਹ ਇੰਟਰਨੈਸ਼ਨਲ ਵਿੱਚ ਖੇਲ ਪਾਏਗਾ ਕਿ ਨਹੀਂ ਪਰ ਇਹ ਵੀ ਹੈਗੀ ਕਿ ਉਹਨੇ ਇੰਡੀਆ ਏ ਈ 'ਚ ਜਿਵੇਂ ਪਰਫੋਰਮੈਂਸ ਦਿੱਤੀ ਸੀ ਛੱਤੀ ਗੇਂਦਾਂ 'ਚ ਰਨ ਮਾਰ ਕੇ ਉਹਦੇ ਤੋਂ ਵੀ ਇੰਪ੍ਰੈਸਿਵ ਹੈਗੀ ਸੀ ਸਾਰੇ ਮਤਲਬ ਵਧੀਆ ਖੇਲਿਆ ਸੀ ਉਸ ਮੈਚ ' ਵੀ
ਦੇਖ ਸਕਦੇ ਹੋ ਹਰ ਬੰਦੇ ਦੀ ਗੇਮ ਨਾ ਆਪਣੀ ਆਪਣੀ ਕੋਈ ਬੰਦਾ ਸਲੋਅ ਸਲੋਅ ਖੇਲਦਾ ਹੈ ਮਤਲਬ ਨਾਲ ਨਾਲ ਰਨ ਲੈ ਕੇ ਚੱਲਦਾ ਹੈ ਹਾਂ ਕੋਈ ਪਨੀਨਿੰਗ ਬਣਾਉਂਦਾ ਤੇ ਕੋਈ ਬੰਦਾ ਲੈ ਕੇ ਚਲਦਾ ਕਿ ਮੈਂ ਮਤਲਬ ਜਲਦੀ ਜਲਦੀ ਪੰਜਾਹ ਮਾਰਦਾ ਕੋਈ ਚੌਦਾਂ ਪੰਦਰਾਂ ਪੋਲਾ ਪੰਜਾਹ ਮਾਰ ਦਿੰਦਾ ਹੈ ਬੱਤੀ ਤੇਤੀ ਬੋਲਾਂ ਦੇ ਸੋ ਮਾਰ ਦੇਗਾ
ਜੈ ਮਤਲਬ ਕਈ ਹੁੰਦੇ ਨੇ ਜਿਹੜੇ ਪਾਵਰ ਪਲੇ ਕੰਜਿਊਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਘਰ ਵੀ ਲੈਂਦੇ ਨੇ ਭਾਅ ਜਿਵੇਂ ਐਵੇਂ ਆਿਆ ਕਿ ਪ੍ਰਭ ਸਿਮਰਨ ਔਰ ਉਹ ਉਹ ਸੀ ਜਿਹੜੇ ਪੰਜਾਬ ਆਲੇ ਹੈਗੇ ਨੇ ਆਪਣੇ ਆਪਣੀ ਪੰਜਾਬ ਦੀ ਟੀਮ ਦੇ ਜਿਹੜੇ ਦੋ ਸ਼ੇਰ ਹੈਗੇ ਨੇ ਓਪਨਰ ਆਉਂਦੇ ਨੇ ਉਹਨਾਂ ਨੇ ਮਤਲਬ ਸ਼ੁਰੂਆਤ ਕਾਫੀ ਅੱਛੀ ਦਿੱਤੀ ਸੀ ਆਪਣੀ ਟੀਮ ਨੂੰ ਪਰ ਉਸ ਤੋਂ ਬਾਅਦ ਜਦ ਧੋ ਫਲੋਪ ਹੋਏ ਨੇ ਤਾਂ ਤਾਂ ਉਹਨਾਂ ਦੀ ਟੀਮ ਹਾਰਦੀ ਸ਼ੁਰੂ ਹੋ ਗਈ ਸੀ ਐ ਆਈ ਪੀ ਐਲ ਵਿੱਚ
ਹਾਂਾਂ ਸਹੀ ਗੱਲ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਦੋਂ ਆਈ ਪੀ ਐਲ ਦਾ ਹਾਈਐਸਟ ਟੋਟਲ ਇਸ ਸਾਲ ਦਾ ਜਦੋਂ ਗਿਆ ਸੀ ਦੋ ਸੌ ਪੈਂਸਠ ਤੇ ਉਹਨਾਂ ਨੇ ਮਤਲਬ ਕਿੰਨੇ ਵਧੀਆ ਮਤਲਬ ਪਾਵਰ ਪਲੇ ਯੂਟੀਲਾਈਜ਼ਡ ਕੀਤਾ ਪਾਵਰ ਪਲੇ 'ਚ ਇੱਕ ਸੌ ਸੋਲਾਂ ਰਨ ਮਾਰੇ
ਬਸ ਉਹੀ ਹੈ ਨਾ ਵੇਖੋ ਵੀਰੇ ਜਿਹੜੇ ਮਤਲਬ ਹੈਗੇ ਨੇ ਪਲੇਅਰ ਓਪਨਿੰਗ ਕਰਨਦੇ ਨੇ ਜਿਨਾਂ ਨੂੰ ਪਤਾ ਪਾਵਰ ਪਲੇ ਕਿਵੇਂ ਕੰਜ਼ਿਊਮ ਕਰਨਾ ਹੈ ਉਹੀ ਗੇਮ ਨੂੰ ਚਲਾ ਸਕਦੇ ਨੇ ਚਾਹੇ ਉਹ ਸਾਡੇ ਵੱਡੇ ਪਲੇਅਰ ਨੇ ਰੋਹਿਤ ਹੋ ਗਿਆ ਵਿਰਾਟ ਹੋ ਗਿਆ ਇਸ ਸਾਰੇ ਜਿੰਨੇ ਵੀ ਸਾਡੇ ਪਲੇਅਰ ਨੇ ਇਹ ਵੀ ਪਾਵਰ ਪਲੇਅ ਵਿੱਚ ਇੱਕ ਟਾਈਮ ਤੋਂ ਖੇਲੇ ਹੀ ਨੇ ਓਪਨਿੰਗ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਵੀ ਵਧੀਆ ਕੰਜਮਪਸ਼ਨ ਕੀਤੀ ਹੈ ਪਾਵਰਪਲੇਅ ਦੀ ਤਾਂ ਹੀ ਅੱਜ ਇਹਨਾਂ ਦਾ ਵੱਡਾ ਨਾਮ ਹੈਗਾ
ਸਹੀ ਗੱਲ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਅੱਜ ਕੱਲ ਹਰ ਕੋਈ ਮਤਲਬ ਸਟ੍ਰੈਟਜੀ ਬਣਾ ਕੇ ਚੱਲਦਾ ਕਿ ਜਿਹਦਾ ਪਾਵਰ ਪਲੇਅ ਹੋ ਗਿਆ ਜਿਹਦੀ ਟੀਮ ਦਾ ਪਾਵਰ ਪਲੇਅ ਹੋ ਗਿਆ ਉਹ ਟੀਮ ਜਿਆਦਾਤਰ ਜਿੱਦੀ
ਹਾਂਜੀ ਹਾਂਜੀ ਮਤਲਬ ਜਿਵੇਂ ਪਾਵਰ ਪਲੇਅ 'ਚ ਜੇ ਤੁਸੀਂ ਸਕੋਰ ਵਧੀਆ ਕਰ ਲਿਆ ਤਾਂ ਤੁਸੀਂ ਮੈਚ ਜਿੱਤੋਗੇ ਭਰਿਆ ਹੋਏ ਹੁੰਦਾ ਨਾ ਦੇਖੋ ਤੁਹਾਡੀ ਬੋਲਿੰਗ ਦੇ ਉੱਤੇ ਵੀ ਰਹਿੰਦਾ ਨਿਰਭਰ ਕਿ ਜੇ ਤੁਸੀਂ ਪਾਵਰ ਪਲੇਅ ਵਧੀਆ ਕੱਢ ਲਿਆ ਤੇ ਸਾਡੀ ਟੀਮ ਤੁਹਾਡੀ ਟੀਮ ਦੀ ਬੋਲਿੰਗ ਵੀ ਐਵੇਂ ਦੀ ਹੋਣੀ ਚਾਹੀਦੀ ਹੈ ਕਿ ਉਸ ਤੋਂ ਵਧੀਆ ਪਾਵਰ ਪਲੇਅ ਨਾ ਆ ਸਾਹਮਣੇ ਵਾਲੀ ਟੀਮ ਨੂੰ
ਹਾਂ ਸਹੀ ਗੱਲ ਏ ਦੋਨੋ ਤਰਫ਼ ਦੇਖੋ ਹਰ ਕੋਈ ਜ਼ੋਰ ਮਾਰਦਾ।
ਉਹੀ ਹੈਗੇ ਦੇਖੋ ਪੂਰੀ ਟੀਮ ਵਰਕ ਹੈਗਾ।
ਹਾਂ ਬੈਟਿੰਗ ਟੀਮ ਕਹਿੰਦੀ ਏ। ਬੈਟਿੰਗ ਟੀਮ ਕਹਿੰਦੀ ਹੈ ਕਿ ਆਪਾਂ ਸਕੋਰ ਵਧੀਆ ਬਣਾ ਲਈਏ ਛੇ ਓਵਰ ਨੱਬੇ ਬਣਾ ਦੀਈਏ ਬੋਲਿੰਗ ਟੀਮ ਕਹਿੰਦੀ ਆਪਾਂ ਦੋ ਤਿੰਨ ਵਿਕਟਾਂ ਲੈ ਲਈਏ
ਹੂੰ
ਬਸ ਉਹੀ ਹੋ ਨਾ ਕਪੀਟੀਸ਼ਨ ਜ਼ਿਆਦਾ ਹੈਗਾ ਬ ਬੰਦੇ ਦੇਖਦੇ ਨੇ ਕਿ ਬਈ ਆਪਣੀ ਟੀਮ ਨੂੰ ਕਿਵੇਂ ਜਿਤਾਇਆ ਜੇ ਬੋਲਿੰਗ ਟੀਮ ਕਹਿੰਦੀ ਹੈ ਜ਼ਿਆਦਾ ਵਿਕ ਟਿੰ ਲੈ ਜਿੱਤਾਇਆ ਜੇ ਬੈਟਿੰਗ ਟੀਮ ਕਹਿੰਦੀ ਹੈ ਜ਼ਿਆਦਾ ਰਨ ਮਾਰ ਕੇ ਜਤਾਇਆ ਜੇ।
ਬਿਲਕੁਲ ਸਹੀ ਕਹਿ ਰਹੇ ਹੋ ਵੀਰੇ ਮਤਲਬ ਦੋਨੋਂ ਜਿਹੜੇ ਮ ਮਤਲਬ ਟੀਮ ਦੇ ਦੋ ਹਿੱਸੇ ਹੈੱਗੇ ਨੇ ਬੈਟਿੰਗ ਬੋਲਿੰਗ ਇਹ ਦੋਨਾਂ ਦੀ ਆਈ ਸੋਚ ਰਹਿੰਦੀ ਹੈ ਕਿ ਉਹ ਆਪਣਾ ਬੈਸਟ ਦੇਣ ਇੱਕ ਸੌ ਇੱਕ ਪਰਸੈਂਟ ਦੇਣ। ਅਤੇ ਜਿਸ ਤੋਂ ਉਹਨਾਂ ਦੀ ਟੀਮ ਮਤਲਬ ਜਿੱਤੇ।
ਸਹੀ ਗੱਲ ਹੈ ਕਿਉਂਕਿ ਜਦੋਂ ਦੇਖੋ ਟੀਮ ਜਿੱਤੀ ਏ। ਤੇ ਜਿਹਦੇ ਦਮ ਤੇ ਜਿ ਜਿੱਤਦੀ ਉਹਦਾ ਨਾਮ ਵੀ ਅੱਗੇ ਜਾਂਦਾ ਹੈ ਟੀਮ ਵੀ ਅੱਗੇ ਜਾਂਦੀ ਏ।
ਬਿਲਕੁਲ ਸਹੀ ਕਹਿ ਰਹੇ ਹੋ ਵੀਰੇ
ਬਸ ਫਿਰ ਨਾਮ ਤਾਂ ਫਿਰ ਦੋਨੋ ਦਾ ਚੱਲਦਾ ਨਾ ਟੀਮ ਇੰਡੀਆ ਅੱਗੇ ਅਗਰ ਜਾਏਗੀ। ਤੇ ਅਗਰ ਵੈ ਬ ਸੂਰਯਵੰਸ਼ੀ ਅਗਰ ਉਹਦੇ 'ਚ ਖੇਲੇੇਗਾ। ਹਾਂ ਵਧੀਆ ਸਕੋਰ ਕਰੇਗਾ।
ਉਹ ਦੇਖੋ ਯਾਰ ਉਹ ਤਾਂ ਦੇਖੋ ਅ ਅਲੱਗ ਗੱਲ ਹੈ ਕਿ ਬੰਦੇ ਦੀ ਫੋਮ ਨਹੀਂ ਹੈਗੀ। ਜਾਂ ਫਿਰ ਜੋ ਵੀ ਗੱਲ ਹੈਗੀ ਹੈ ਜਾਂ ਫਿਰ ਮਤਲਬ ਚਾਹੇ ਕੋਈ ਵੀ ਹੈਗਾ ਉਹ ਸਾਡੀ ਟੀਮ ਦੇ ਪਲੇਅਰ ਹੈਗੇ ਨੇ ਕਾਫ ਖਿਲਾੜੀ ਹੈਗੇ ਨੇ ਵਧੀਆ ਤੋਂ ਵਧੀਆ ਉਹ ਗੱਲ ਅਲੱਗ ਹੈ ਕਿ ਉਹਨਾਂ ਦੀ ਫੋਮ ਨਹੀਂ ਚੱਲ ਰਹੀ। ਠੀਕ ਹੈ ਪਰ ਇਹ ਵੀ ਹੈਗਾ ਕਿ ਕਲਾਸ ਤਾਂ ਹੈਗੀ ਹੈ ਨਾ ਸਾਰੇ ਪਲੇਅਰਾਂ 'ਚ
ਸਹੀ ਗੱਲ ਹੈ ਹੁਣ ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਨੇ ਫੋਮ ਟੈਂਪਰੇਰੀ ਕਲਾਸ ਪਰਮਾਨੈਂਟ
ਹਾਂਜੀ ਉਹੀ ਗੱਲ ਹੈਗੀ ਹੈ ਬਸ ਦੇਖੋ ਸਾਡੇ ਵ ਸਾਡੇ ਵੱਲ ਪੂਰੀ ਇੰਡੀਆ ਟੀਮ ਵਿੱਚ ਕਲਾਸੀਕਲ ਪਲੇਅਰ ਭਰੇ ਹੋਏ ਨੇ ਹਾਰਡੀਟਰ ਭਰੇ ਹੋਏ ਨੇ। ਬੈਸਟ ਬੋਲਰ ਹੈਗੇ ਨੇ ਵਰਲਡ ਦੇ ਬੈਸਟ ਬੈਟਸਮੈਨ ਹੈਗੇ ਨੇ ਵਰਲਡ ਦੇ ਤਿੰਨੋ ਫੋਰਮੈਟ ਦੇ
ਹਾਂ ਉਹ ਤਾਂ ਗੱਲ ਹੈ ਨਾ ਉਹ ਤਾਂ ਬਸ ਦੇਖੋ ਟਾਈਮ ਦੇ ਹਿਸਾਬ ਨਾਲ ਕੋਈ ਹਰ ਲੋਕ ਹੁੰਦੇ ਹੀ ਹੈ ਤਿੰਨ ਚਾਰ ਮੈਚ ਇਸਦਾ ਬੰਦਾ ਮਤਲਬ ਹਰ ਕੋਈ ਐਕਸਪੈਕਟ ਤਾਂ ਨਹੀਂ ਕਰੇਗਾ ਹਰ ਮੈਚ ਵਿੱਚ ਬੰਦਾ ਰਨ ਮਾਰੇ ਬੰਦਾ ਫਲੋਪ ਤਾਂ ਹੋਏਗਾ ਹੀ ਕਿਸੇ ਨਾ ਕਿਸੇ ਮੈਚ ਇਚ
ਸਈ ਗੱਲ ਕੈ ਰਏ ਓ ਜੀ, ਬਿਲਕੁਲ ਸਈ ਕੈ ਰਏ ਓ।
ਬਸ ਓਹੀੋਓ ਗੱਲ ਐ ਨਾ ਅੱਜ ਕੱਲ੍ਹ ਦੇਖ ਲੋਕਾਂ ਨੂੰ ਉਹ ਪਸੰਦ ਆਂਦਾ ਜ਼ਿਆਦਾ ਜੇੜਾ ਹਰ ਮੈਚ ਚ ਰਨ ਮਾਰ ਕੇ ਦੇਵੇ ਟੀਮ ਨੂੰ ਲੋਕੀ ਉਹ ਨਹੀਂ ਵੇਖਦੇ ਉਹਦੇ ਪਿੱਛੇ ਕਿੰਨੀ ਮਿਹਨਤ ਕਰ ਰਿਹਾ ਉਹ ਬੰਦਾ
ਵੀਰੇ ਦੇਖੋ ਐਵੇਂ ਤੇ ਹੋ ਨੀ ਸਕਦਾ ਕਿ ਇੱਕ ਬੰਦੇ ਹੀ ਇਕੱਲਾ ਮੈਂ ਜਿਤਾਇਆ ਫਿਰ ਇੱਕ ਬੰਦਾ ਹੀ ਇਕੱਲਾ ਰਨ ਮਾਰਿਆ ਇੱਕ ਬੰਦਾ ਹੀ ਇਕੱਲਾ ਵਿਟਾਂ ਲੈ ਲਿਆ। ਟੀਮ ਵਰਕ ਦੀ ਗੇਮ ਹੈਗੀ ਤੇ ਪੂਰੀ ਟੀਮ ਨੂੰ ਮਿਲ ਕੇ ਖੇਲਣਾ। ਭੈਣੇ ਮਤਲਬ ਦੇਖੋ ਕਿ ਐਵੇਂ ਬੋਲਰ ਹੈ ਫਟ ਮਾਰੇ ਤੇ ਫੀਲਡਿੰਗ ਕੱਚੀ ਹੋਏ ਤੇ ਬੋਲਰ ਵੀ ਕੁੱਝ ਨਹੀਂ ਕਰ ਸਕਦ ਦਾ ਜੇ ਬੈਟਸਮੈਨ ਐਕਸਫਰਟ ਮਾਰੇ ਤੇ ਨੀਚੇ ਸਾਡੇ ਬੋਲਰ ਕੱਚੇ ਹੋਣ ਤੇ ਉਸ ਤੋਂ ਵਧੀਆ ਉਸ ਤ ਵਰਗੇ ਕੁਛ ਨਹੀਂ ਹੋ ਸਕਦਾ।
ਸਹੀ ਗੱਲ ਹਰ- ਹਰ ਕਿਸੇ ਨੂੰ ਟੀਮ ਇਸ ਐਫਰਟ ਮਾਰਨਾ ਚਾਹੀਦਾ ਹੈ ਕਿ ਯੂਨਿਟੀ ਦੀ ਗੇਮ ਐ, ਟੀਮ ਵਰਕ ਤਾਈਓ ਟੀਮ ਅੱਗੇ ਜਾ ਸਕਦੀ ਐ ਨਈ ਤਾਂ ਅਗਰ ਤੁਸੀਂ ਅਪਣੇ ਦਮ ਤੇ ਖੇਲ ਰਏ ਓ ਅਪਣੇ ਲਈ ਖੇਲ ਰਏ ਓ। ਫੇਰ ਨੀ ਜਾ ਸਕਦੇ ਤੁਸੀਂ ਅੱਗੇ ਅਈਓ ਦੇਖੋ ਜੀ ਚਲੋ ਠੀਕ ਏ ਭਾਜੀ।
ਠੀਕ ਏ ਵੀਰੇ, ਵਦੀਆ ਲੱਗਿਆ ਗੱਲ ਕਰਕੇ।
ਹਾਂਜੀ, ਸਸ ਸ੍ਰੀ ਕਾਲ ਜੀ।